ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ
ਹੋਰ ਕੀ ਕਰਦੇ ਫਿਰ
ਮੈਂ ਬਸ ਹੁਣੇ ਫ੍ਰੀ ਹੋਈ ਆਪਣੇ ਕਾਕੇ ਨੂੰ ਸਵਾਇਆ
ਸੁਵਾਯਾ ਹਾਂਜੀ
ਤੇ ਹਾਂਜੀ ਮੈਂ ਠੀਕ ਹਾਂ ਤੁਸੀਂ ਸੁਣਾਓ ਠੀਕ ਹੋ
ਹਾਂਜੀ ਵਧੀਆ ਤੁਸੀ ਕਿ ਕਰਦੇ ਅਸੀਂ ਕੁੱਝ ਨੀ ਬੈਠੇ ਸੀ
ਅੱਛਾ ਫ੍ਰੀ
ਹਾਂਜੀ ਫਰੀਜ਼
ਚ ਵਗੈਰਾ ਪੀਲੀ ਹਾਂਜੀ ਪਿਲੀ ਤੁਸੀਂ ਪੀਲੀ
ਨਹੀਂ ਹਲੇੇ ਤੇ ਸੁੱਤੇ ਨੇ ਮੰਮੀ ਹੋਣੀ ਸਭ ਫਿਰ ਉੱਠਣਗੇ ਫਿਰ ਬਣਾਵਾਂਗੇ
ਹਾਂ ਹਾਂਜੀ-ਹਾਂਜੀ,
ਹ
ਹੋਰ? ਹਾਂਜੀ ਵਧੀਆ, ਤੁਹਾਨੂੰ ਕਿਹੜਾ ਤਿਹਾਰ ਅੱਛਾ ਲੱਗਦਾ? ਮੈਨੂੰ ਮੈਨੂੰ ਦੀਵਾਲੀ ਵੀ ਅੱਛੀ ਲੱਗੀ ਹੈ, ਲੋਹੜੀ ਵੀ ਅੱਛੀ ਲੱਗੀ ਹੈ। ਹਾਂਜੀ ਵੈਸੇ ਦੀਵਾਲੀ ਤੇ, ਦੀਵਾਲੀ ਤੇ ਵੈਸੇ ਸਭ ਨੂੰ ਹੀ ਅੱਛੀ ਲੱਗਦੀ ਹੈ ਆਲਮੋਸਟ।
ਹਾਂਜੀ-ਹਾਂਜੀ, ਦੀਵਾਲੀ ਤੇ ਸਭ ਨੂੰ ਅੱਛੀ ਲੱਗਦੀ।
ਤੇ ਤੁਸੀਂ ਦੀਵਾਲੀ ਤੇ ਦੀਵਾਲੀ ਤੇ ਕੀ- ਕੀ ਕਰਦੇ ਹੋ ਫਿਰ।
ਦੀਵਾਲੀ ਤੇ ਅਸੀਂ ਦੀਵਾਲੀ ਤੇ ਜੋ ਸਭ ਕਰਦੇ ਨੇ ਉਹੀ ਕਰਾਂਗੇ।
ਜੀ,
ਕੀ ਹੋਇਆ, ਤੁਹਾਨੂੰ ਫਨੀ ਲੱਗੀ ਗੱਲ ਨਹੀਂ ਮੈਂ ਵੈਸੇ ਕਰ ਰਹੀ ਹਾਂ।
ਹਾਂਜੀ-ਹਾਂਜੀ
ਹਾਂਜੀ ਨਹੀਂ ਸਭ ਜੋ ਕਰਦੇ ਹਾਂ ਅਸੀਂ-ਅਸੀਂ ਤਾਂ ਗੁਰਦੁਆਰੇ ਜਾਂਦੇ ਜੋ ਹਿੰਦੂ ਲੋਕ ਆ ਮੰਦਰ ਜਾਂਦੇ ਨੇ
ਹਾਂਜੀ-ਹਾਂਜੀ
ਹਾਂਜੀ ਅਸੀਂ ਦੀਵਾਲੀ ਤੇ ਪਹਿਲੇ ਜਿੱਦਾਂ ਘਰ ਚ' ਸਜਾਵਟ ਕਰਦੇ ਹਾਂ। ਪਹਿਲੇ ਤਾਂ ਦੀਵਾਲੀ ਤੋਂ ਪਹਿਲੇ ਹੀ ਕਿੰਨਾ ਟਾਈਮ ਪਹਿਲੇ ਸਫਾਈਆਂ ਸ਼ੁਰੂ ਹੋ ਜਾਂਦੀਆਂ ਨੇ।
ਹਾਂਜੀ-ਹਾਂਜੀ, ਸਾਰੇ ਘਰ ਦੀਆਂ ਸਫਾਈਆਂ ਕਰੋ। ਲੋਕੀ ਪੇਂਟ ਵੀ ਕਰਵਾਉਂਦੇ ਨੇ। ਹਾਂਜੀ-ਹਾਂਜੀ, ਤੇ ਧਨਤੇਰਸ ਵਗੈਰਾ ਤੇ ਕੀ ਕਰਦੇ ਹੋ ਤੁਸੀਂ।
ਧਨ ਤੇ ਰਸਤੇ ਉਹ ਹੁੰਦੀ ਹੈ, ਨਾ ਮਤਲਬ ਬਰਤਨ ਵੀੇ ਮਤਲਬ ਖ਼ਰੀਦਦੇ ਨੇ ਨਵੇਂ।
ਹਾਂਜੀ।
ਹਨਾ। ਤੇ, ਬਸ ਅਸੀਂ ਤਾਂ ਕੁਛ ਵੀ ਨੀ ਕਰਦੇ। ਜੇ ਅਸੀਂ ਨੀ ਮਨਾਉਂਦੇ ਤਨ ਤੇਰਾ ਸ ਅਸੀਂ ਦਿਵਾਲੀ ਮਨਾਨੇ ਆ।
ਹਾਂਜੀ, ਸਾਡੇ ਜੋ ਹਿੰਦੂ ਭਰਾ ਹੈਗੇ, ਨੇ ਉਹ ਧਨ ਤੇਰ ਮਤਲਬ ਆਪਣੇ ਭਾਂਡੇ ਵਗੈਰਾ ਖਰੀਦਣ ਆਦੇ ਨੇ। ਸਾਡੀ ਤੇ ਆਪਣੀ ਤੁਹਾਨੂੰ ਇੱਕ ਚੀਜ਼ ਦੱਸਾਂਗੇ, ਸਾਡੀ ਤੇ ਆਪਣੀ ਦੁਕਾਨ ਹੈਗੀ ਆ। ਅੱਛਾ-ਅੱਛਾ। ਹਾਂਜੀ, ਤੇ ਉੱਥੇ ਮਤਲਬ ਹਿੰਦੂ ਜੋ ਭਰਾ ਭੈਣ ਹੈਗੇ ਨੇ। ਉਹ ਮਤਲਬ ਸਾਰੇ ਆਦੇ ਨੇ, ਘੰਟੀਆਂ ਵਗੈਰਾ ਖਰੀਦਦੇ ਨੇ। ਬਾਕੀ ਇਹਨਾਂ ਤੇ ਹੁੰਦਾ ਕਿ, ਮਤਲਬ ਇੱਕ ਭਾਂਡਾ ਤੇ ਲੈਣਾ ਹੀ ਲੈਣਾ ਆ ਮਤਲਬ ਧੰਨ ਤੇਰਸ ਹਾਂਜੀ-ਹਾਂਜੀ ਜੀ, ਤੇ ਉਹ ਆ ਕੇ ਸਾਡੀ ਦੁਕਾਨ ਤੇ ਆ, ਕੇ ਵਗੈਰਾ ਖਰੀਦਦੇ ਨੇ ਔਰ। ਬਾਕੀ ਝਾੜੂ ਵਗੈਰਾ ਵੀ ਹੁੰਦਾ ਹੈ, ਇਹਨਾਂ ਚ' ਕਿ ਮਤਲਬ ਖਰੀਦਣੀ ਹੁੰਦੀ ਹੈ, ਸ਼ਾਇਦ ਧਨ ਤੇਰਸ ਤੇ
ਹਾਂਜੀ, ਕਿਉਂਕਿ, ਘਰ ਦੀ ਸਾਰੀ ਸਫ਼ਾਈ ਕਰਦੇ ਆ, ਨਾ ਫਿਰ ਝਾੜੂ ਵੀ ਨਵਾਂ ਲਿਆਂਦੇ ਨੇ। ਪਹਿਲਾਂ ਝਾੜੂ ਸੁੱਟ ਦਿੰਦੇ ਨੇ, ਤੇ ਝਾੜੂ ਨਵਾਂ ਖਰੀਦ ਦਿੰਦੇ ਨੇ।
ਹਾਂਜੀ-ਹਾਂਜੀ, ਆ ਤੇ ਮੁਦਾ ਬਾਕੀ ਰਾਤੀ ਲੋਕੀ ਘਰੋਂ ਬਾਹਰ ਨਿਕਲਦੇ ਨੇ ਕਿਉਂਕਿ ਰਾਤੀ ਦੁਕਾਨਾਂ ਵਗੈਰਾ ਲੱਗੀੀਆਂ ਹੁੰਦੀਆਂ, ਤੇ ਉੱਥੇ ਸ਼ੋਪੀਸ ਵਗੈਰਾ ਬੜੇ ਵਧੀਆ-ਵਧੀਆ ਲੱਗੇ ਹੁੰਦੇ। ਤੇ ਲੋਕਾਂ ਤੇ ਮਤਲਬ ਆਪਣਾ ਮਨ ਕਰਦਾ ਨਾ। ਕਿ ਉਹ ਖਰੀਦਣ ਦਾ
ਹਾਂਜੀ, ਉਹ ਤੇ ਹੈ।
ਹ
ਬਟ ਬੜੀ ਜਗ ਮਗ ਹੁੰਦੀ ਹੈ ਨਾ ਅੱਛਾ ਲੱਗਦਾ ਐ ਬਜ਼ਾਰ ਜਾਣਾ।
ਹਾਂਜੀ। ਫੇਰ ਛੋਟੀ ਦੀਵਾਲੀ ਦੇ ਆਪ ਅਪਣਾ ਫੇਰ ਹੋਰ ਲੋਕੀ ਨਿਕਲਦੇ ਨੇ ਘਰੋਂ ਬਾਰੋਂ।
ਹਾਂਜੀ। ਦੋ
ਦੋ ਦੀਵਾਲੀਆਂ ਹੁੰਦੀਆਂ ਨੇ ਛੋਟੀ ਦੀਵਾਲੀ। ਹਾਂਜੀ- ਹਾਂਜੀ।
ਹੂੰ। ਬਟ, ਹਿੰਦੂ ਲੋਕ ਜਾਦਾ ਮਨਾਂਦੇ ਨੇ ਦੀਵਾਲੀ।
ਨਈ ਸਿੱਖ ਸਿੱਖ ਲੋਕੀ ਮਤਲਬ, ਓ ਕਰਦੇ ਨੇ ਕਿ ਸਾਡਾ ਤਿਉਹਾਰ ਬਾਕੀ ਭਾਈ ਦੂਜ ਤੇ ਤੇ ਬਿਲਕੁਲ ਐ ਹੁੰਦਾ ਕਿ ਸਾਡਾ ਤਿਉਹਾਰ ਨਈ ਹੈਗਾ। ਬਾਕੀ ਲੋਕਾਂ ਦੀ ਆਪਣੀ ਆਪਣੀ ਸੋਚਣੀ ਏ, ਕਿ ਮਤਲਬ ਓਨਾਂ ਨੇ ਮਨਾਣਾ ਐ ਨੀ ਮਨਾਣਾ।
ਹਾਂਜੀ, ਓ ਤੇ ਠੀਕ। ਕਹਿ ਰਹੇ ਹੋ ਤੁਸੀ।
ਹਾਂਜੀ।
ਹੂੰ, ਹੁਣ ਦੀਵਾਲੀ ਤੇ ਲੋਕ ਬਾਅਦ ਵਿੱਚ ਜਦੋਂ ਪਟਾਕੇ ਚਲਾਦੇ ਉਦੋਂ ਵੀ ਬਹੁਤ
ਬਹੁਤ ਅੱਛਾ ਲੱਗਦਾ ਹੈ, ਆਸਮਾਨ ਦੇ ਪਰ ਤੁਹਾਨੂੰ ਇਹ ਮਤਲਬ ਗ਼ਲਤ ਨਹੀਂ ਲੱਗਦਾ, ਕਿਉਂਕਿ ਫਿਰ ਓ ਜਾਨਵਰਾਂ ਵਾਸਤੇ ਜਾਨਵਰਾਂ ਵਾਸਤੇ ਵੀ ਕਿੰਨਾ ਗਾ ਰਹੇ ਹੋ ਔਰ ਪੋਲਊਸ਼ਨ ਵੀ ਕਿੰਨਾ ਹੁੰਦਾ ਐ ਅਪਣੀ ਮਤਲਬ ਧਰਤੀ ਤੇ।
ਏ ਗੱਲ ਤਾਂ ਤੁਸੀ ਠੀਕ ਹੀ ਕਹਿ ਰਹੇ ਹੋ।
ਹਾਂਜੀ ਜਾਦਾ ਨਈ ਚਲਾਣੇ ਮਤਲਬ ਨਈ ਚਲਾਣੇ ਚਾਹੀਦੇ।
ਬਟ ਹੁਣ ਜਿਨਾਂ ਨੇ ਮਾਰ ਮਾਰਕੀਟ ਚ ਇੰਨਾ ਬੰਬ ਲੈ ਕੇ ਆਂਦਾ ਐ ਓ ਤੇ ਫਿਰ ਲੋਕੀ ਖਰੀਦਦੇ ਹੀ ਨੇ ਨਾ ਜਿੰਨਾ ਨੂੰ ਸ਼ੌਕ ਹੁੰਦਾ।
ਹਾਂਜੀ।
ਹੂੰ।
ਤੁਸੀ ਕਰਦੇ ਹੋ ਮਤਲਬ ਤੁਸੀਂ ਚਲਾਉਂਦੇ ਹੋ ਹਾਂਜੀ ਅਸੀਂ ਜੇ ਘੱਟ ਹੀ ਬੋਤ ਘੱਟ ਚਲਾਨੇ ਹਾਂ ਪਹਿਲੇ ਅਸੀ ਤੇ ਜਦ ਮਤਲਬ ਪਹਿਲੇ ਲੈ ਕੇ ਆਂਦੇ ਸੀ ਹੁਣ ਤੇ ਬਿਲਕੁਲ ਬੰਦ ਈ ਕਰ ਦਿੰਨੇ ਆ। ਕਿਉਂਕਿ ਮਤਲਬ ਪਹਿਲੇ ਵਾਲਾ ਓ ਨੀ ਹੁੰਦਾ ਨਾ। ਜੈਸੀ ਪਹਿਲੇ ਮਤਲਬ ਪਹਲੇ ਵਾਲੀ ਖੁਸ਼ੀ ਹੁੰਦੀ ਹਾਂਜੀ ਹਾਂਜੀ ਹੁਣ ਨੀ ਹੁੰਦੀ ਬਿਲਕੁਲ ਵੀ।
ਹੂ। ਐਕਸਾਈਟਮੈਂਟ ਹੁੰਦੀ ਸੀ ਪਹਿਲੇ ਦੀਵਾਲੀ ਆਏਗੀ ਸਾਰਾ ਦਿਨ ਐਜ ਕਰਾਂਗੇ ਉਂਜ ਕਰਾਂਗੇ ਫਿਰ ਪਟਾਕੇ ਚਲਾਵਾਂਗੇ ਹੁਣ ਤੇ ਤਿਉਹਾਰ
ਤੇ ਤਿਉਹਾਰਾਂ ਦਾ ਕੋਈ ਸ਼ੌਕ ਹੀ ਨੀ ਹੈਗਾ--ਹਾਂਜੀ ਹਾਂਜੀ।
ਪਹਿਲੇ ਵਾਲੇ ਤਿਉਹਾਰ ਨਹੀਂ ਮਨਾਏ ਜਾਂਦੇ।
ਹੂ,,,।
ਹੂ।
ਬਾਕੀ ਵਿਸਾਖ ਵਿਸਾਖੀ ਵਗੈਰਾ ਤੇ ਵੀ ਬਹੁਤ ਅੱਛਾ ਲੱਗਦਾ ਐ।
ਹਾਂਜੀ ਹਾਂਜੀ ਵਿਸਾਖੀ ਤੇ ਵੀ ਬਹੁਤ ਅੱਛਾ ਲੱਗਦਾ। ਵਿਸਾਖੀ ਤੇ ਜੋ ਛੋਟੇ
ਜੋ ਛੋਟੇ ਬੱਚੇ ਹੁੰਦੇ ਨੇ ਉਨ੍ਹਾਂ ਦੀ ਵਿਸਾਖੀ ਮਨਾਂਦੇ ਨੇ ਨਾ। ਹਾਂਜੀ ਪਹਿਲੀ ਵਿਸਾਖੀ।
ਹਾਂ ਪਹਿਲੀ ਵਿਸਾਖੀ ਔਨਾਂ ਨੂੰ ਹਾਰ ਪਾਂਦੇ ਨੇ।
ਹਾਂਜੀ।
ਪੂਰਾ ਹਾਰ ਬਣਾਂਦੇ ਨੇ ਓਨਾਂ ਵਿੱਚ ਫੂਲ ਮਖਾਣੇ, ਛੁਆਰੇ ਹੋਰ ਬਦਾਮ ਕੁਛ ਵੀ ਮਤਲਬ ਪਾ ਕੇ ਹੋਰ ਫਰੂ ਡਰਾਈ ਫਰੂਟ ਓਦਾ ਹਾਰ ਬਣਾ ਕੇ ਫਿਰ ਬੱਚੇ ਬੱਚੇ ਨੂੰ ਪਾਂਦੇ ਨੇ।
ਫਿਰ ਉਨਾ ਨੂੰ ਮਤਲਬ ਇਸ਼ਨਾਨ ਕਰਾਂਦੇ ਨੇ। ਹਾਂਜੀ।
ਹੂੰ ਮਤ ਮੱਥਾ ਟੇਕਦੇ ਗੁਰਦੁਆਰੇ। ਹੂੰ।
ਤੇ ਤੁਸੀ ਮਤਲਬ ਵਿਸਾਖੀ ਤੇ ਨਗਰ ਕੀਰਤਨ ਚ ਜਾਂਦੇ ਹੋ?
ਮੈਂ ਬਹੁਤ ਘੱਟ ਜਾਨੀ ਹਾਂ ਮੇਰੇ ਹਸਬੈਂਡ ਜਾਂਦੇ।
ਤੇ ਤੁਸੀਂ ਕਿਉਂ ਨਹੀਂ ਜਾਂਦੇ
ਮਤਲਬ ਇੱਥੇ ਨਗਰ ਕੀਰਤਨ ਬਹੁਤ ਵੱਡਾ ਨਿਕਲਦਾ ਨਾ ਜੋ ਸਾਡੇ ਛ ਛੋਟੇ ਲੋਕਲ ਗੁਰਦੁਆਰੇ ਹਨਾਂ ਤੇ ਉੱਥੇ ਤਾਂ ਬੰਦਾ ਚਲੇ ਜਾਂਦਾ। ਸਾਡੇ ਇੱਥੇ ਗੁਰਦੁਆਰੇ ਹੀ ਬਹੁਤ ਦੂਰ ਹੈ। ਜਿੱਥੋਂ ਨਗਰ ਕੀਰਤਨ ਨਿਕਲਦੇ ਨੇ
ਅੱਛਾ, ਤੇ ਅਸੀਂ ਮੱਥਾ ਟੇਕਣ ਚਲੇ ਜਾਂਨੇ ਆਂ।
ਅਦਰਵਾਈਜ਼ ਸਾਰਾ ਦਿਨ ਨੀ ਰਹਿਣ ਦੇਣਾ।
ਅੱਛਾ- ਅੱਛਾ, ਅਸੀਂ ਤੇ ਮਤਲਬ ਅਸੀਂ ਅਸੀਂ ਤਾਂ ਜਾਂਦੇ ਹਾਂ ਨਾ ਉਹ ਨਗਰ ਕੀਰਤਨ ਚ ਕਿਉਂਕਿ ਅਸੀਂ ਗਤਕਾ ਕਰਨਾ ਹੁੰਦਾ ਐ।
ਹਾਂਜੀ, ਹਾਂਜੀ ਅੱਛਾ ਤੁਸੀਂ ਗਤਕਾ ਕਰਨਾ ਹੁੰਦਾ ਐ।
ਤੇ ਬੜਾ ਮਤਲਬ ਅੱਛਾ ਲੱਗਦਾ ਐ। ਮਤਲਬ ਪੂਰਾ ਨਗਰ ਕੀਰਤਨ ਦੇਖਦੇ ਹੋਏ। ਬਾਕੀ ਪਾਲਕੀ ਸਾਹਿਬ ਤੇ ਮੱਥਾ ਟੇਕੀ ਦਾ ਹੁੰਦਾ ਐ।
ਅੱਛਾ।
ਬੋਤ ਪੋਜ਼ਟਿਵ ਵਾਈਬਸ ਆਂਦੀਆਂ।
ਅੱਛਾ ਅੱਛਾ ਤੁਸ
ਤੁਸੀਂ ਮਤਲਬ ਬਾਹਰ ਵੀ ਜਾਂਦੇ ਹੋਗੇ ਹਾਂਜੀ ਬਾਹਰ ਵੀ ਜਾਂਦੇ ਹਾਂ ਮਤਲਬ ਬਹੁਤ ਦੂਰ ਦੂਰ ਤੱਕ ਤੁਹਾਨੂੰ ਬੁਕਿੰਗ ਅੰਦੀਏ ਵੇ ਰਾਜਸਥਾਨ ਵਗੈਰਾ
ਅੱਛਾ, ਅੱਛਾ।
ਬਾਕੀ ਬ ਬਹੁਤ ਦੂਰ, ਦੂਰ ਤੱਕ ਜਾਂਨੇ ਆ ਅਸੀਂ। ਸਾਡੀ ਤੇ ਮੁਰਾਦਾਬਾਦ ਦੀ ਕੱਲੀ, ਕੱਲੀ ਟੀਮ ਹੈਗੀ ਐ। ਨਹੀਂ ਤੇ ਪੰਜਾਬ -ਪੰਜਾਬ ਚ ਤੇ ਕਿੰਨੀ ਸਾਰੀਆਂ ਹੀ ਹੈਗੀਆਂ।
ਅੱਛਾ- ਅੱਛਾ ਉੱਧਰ, ਪੰਜਾਬ ਚ ਤੇ ਬਹੁਤ ਸਾਰੀਆਂ ਇਹ ਤੇ ਹੈ।
ਹਾਂਜੀ।
ਤੇ ਮਤਲਬ ਹਰ ਵਾਰੀ ਮਤਲਬ, ਜਿੱਤ ਕੇ ਹੀ ਆਂਦੇ ਹੋਗੇ।
ਨਹੀਂ ਕੌਪੀਟੀਸ਼ਨ ਵਗੈਰਾ ਨਹੀਂ ਹੁੰਦਾ ਕੋਈ, ਅਸੀਂ ਨਗਰ ਕੀਰ ਕੀਰਤਨ ਵਗੈਰਾ ਹੁੰਦਾ ਕੌਂ, ਅੱਛਾ- ਅੱਛਾ ਨਗਰ ਕੀਰਤਨ ਤੇ ਜਾਣ ਦੇ, ਹਾਂਜੀ- ਹਾਂਜੀ ਕੌਂਪੀਟੀਸ਼ਨ ਵਗੈਰਾ ਨਹੀਂ ਖੇਡਦੇ।
ਅੱਛਾ ਕੌਮਪੀਟੀਸ਼ਨ ਨਹੀਂ ਕੀਤਾ। ਮੈਨੂੰ ਲੱਗਿਆ ਸ਼ਾਇਦ, ਕੋਂਪੀਟੀਸ਼ਨ ਵਗੈਰਾ ਤੇ ਜਾਂਦੇ ਹੋ।
ਨਹੀਂ-ਨਹੀਂ।
ਅੱਛਾ, ਨਗਰ ਕੀਰਤਨ ਤੇ ਹਾਂ ਨਗਰ ਕੀਰਤਨ ਤੇ ਗੱਤਕਾ ਦੇਖਣ ਤੇ ਬੜਾ ਮਜ਼ਾ ਆਂਦਾ, ਅੱਛਾ ਲੱਗਦਾ।
ਦਾ ਹੂੰ
ਕਾਫ਼ੀ ਸੰਗਤ ਹੁੰਦੀ ਨੇ, ਕੀਰਤਨ ਦੇਖਣ ਵਾਸਤੇ ਵੀ।
ਹਾਂਜੀ- ਹਾਂਜੀ, ਬਾਕੀ ਲੰਗਰ ਵਗੈਰਾ ਵੀ ਲਵਾਂਨੇ ਆਂ ਅਸੀਂ, ਹਾਂਜੀ ਲੰਗਰ ਵਗੈਰਾ ਵੀ ਲਵਾਂਨੇ ਆਂ, ਅਸੀਂ ਨਗਰ
ਅੱਛਾ -ਅੱਛਾ, ਠੀਕ ਐ। ਨਗਰ ਕੀਰਨ ਤੇ ਜਾਣਾ ਤੇ ਬਹੁਤ ਅੱਛਾ ਲੱਗਦਾ, ਅੱਛੀ ਵਾਈਬਸ ਆਂਦੀ ਐ।
ਹਾਂਜੀ- ਹਾਂਜੀ।
ਮੇਰੇ ਹਸਬੈਂਡ ਝਾੜੂ ਦੀ ਸੇਵਾ ਕਰਦੇ ਨੇ, ਨਗਰ ਕੀਰਤਨ ਤੇ।
ਅੱਛਾ।
ਹਾਂਜੀ, ਉਹਨਾਂ ਨੂੰ ਮਤਲਬ, ਉਹ ਹਰ ਨਗਰ ਕੀਰਤਨ ਤੇ ਜਾਂਦੇ ਨੇ। ਜਿੰਨਨੀ ਜਿੰਨੇ ਨਗਰ ਕੀਰਤਨ ਹੋਣਗੇ, ਓਨੇ ਨਗਰ ਕੀਰਤਨ ਤੇ ਹੀ ਜਾਂਦੇ ਨੇ।
ਹਾਂਜੀ।
ਹੂੰ, ਉਹਨਾਂ ਨੂੰ ਬਹੁਤ ਅੱਛਾ ਲੱਗਦਾ ਸੇਵਾ ਕਰਨ ਦਾ, ਝਾੜੂ ਦੀ ਸੇਵਾ।
ਤੁਸੀਂ ਵੀ ਕਰਿਆ ਕਰੋ ਨਾ, ਐਹ ਬਹੁਤ ਅੱਛੀ-ਅੱਛੀ ਗੱਲ ਐ ਵੈਸੇ।
ਹਾਂਜੀ, ਪਹਿਲੇ ਮਤਲਬ ਨਵੇਂ- ਨਵੇਂ ਮੈਰਿਜ ਸੀਗੀ ਹੋਈ। ਤੇ ਮਤਲਬ ਮੱਥਾ ਟੇਕ ਕੇ ਅਸੀਂ ਆ ਜਾਂਦੇ ਸੀ, ਜ਼ਾਦਾ ਨਹੀਂ ਸੀ ਮੈਂ ਬਾਹਰ ਜਾਂਦੀ, ਕਿਉਂਕਿ ਮੈਂ ਕਿਸੇ ਕਿਸੇ ਨੂੰ ਜਾਣਦੀ ਨਹੀਂ ਸੀ, ਤੇ ਹੁਣ ਫੇਰ ਉਸ ਤੋਂ ਬਾਅਦ ਮੇਰਾ ਛੋਟਾ ਬੇਬੀ ਹੋ ਗਿਆ, ਹੁਣ ਇਹਨੂੰ ਛੱਡ ਕੇ ਨਹੀਂ ਜਾ ਸਕਦੀ, ਥੋੜਾ ਵੱਡਾ ਹੋਏਗਾ ਨਾ, ਫੇਰ ਬੰਦਾ ਜਾਇਆ ਜਾਂਦਾ।
ਹਾਂਜੀ, ਤੇ ਛੋਟੇ ਬੇਬੀ ਨੂੰ ਤੇ ਵੈਸੇ ਵੀ ਕਿਤੇ ਲਿਜਾਣਾ ਬਹੁਤ ਮੁਸ਼
ਮੁਸ਼ਕਿਲ ਹੋ ਜਾਂਦਾ ਹਾਂ, ਬਹੁਤ ਤੰਗ ਕਰਦੇ ਨੇ ਬੱਚੇ।
ਸਹੀ ਗੱਲ ਐ।
ਹੂੰ, ਮਤਲਬ ਤੁਸੀਂ
ਮਤਲਬ ਤੁਸੀਂ ਹਰ ਤਰੀਕੇ ਦਾ ਗਤਕਾ ਖੇਲ ਲੈਂਦੇ ਹੋ ਮਤਲਬ ਕਾਫ਼ੀ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚ ਹਾਂਜੀ ਮਤਲਬ ਤਲਵਾਰ ਨਾਲ, ਹਾਂਜੀ ਸਭ ਮਤਲਬ ਸਭ ਆਉਂਦਾ ਥਾਂ ਹਾਂਜੀ- ਹਾਂਜੀ। ਮਤਲਬ ਟ੍ਰੇਨਿੰਗ ਕਰਾਂਂਦੇ ਨੇ ਨਾ ਗੁਰਦੁਆਰੇ ਚ, ਗੁਰਦੁਆਰੇ ਚ ਟ੍ਰੇਨਿੰਗ ਕਰਾਉਂਦੇ ਨੇ।
ਅੱਛਾ ਟ੍ਰੇਨਿੰਗ ਮਿਲਦੀ ਹੈ। ਚਲੋ ਵਧੀਆ ਗੱਲ ਹੈ ਚਲੋ
ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਬਾਏ।